ਸਤ ਸ੍ਰੀ ਕਾਲ ਭੈਣ ਜੀ, ਕਿਵੇਂ ਔ?
ਮੈਂ ਵਧੀਆ। ਤੁਸੀਂ ਦੱਸੋ, ਤੁਸੀਂ ਠੀਕ ਹੋ?
ਸਭ ਵਧੀਆ ਭੈਣ ਜੀ ਘਰ ਪਰਿਵਾਰ ਠੀਕ ਸਾਰੇ ਸਭ ਵਧੀਆ ਬਸ ਭੈਣ ਜੀ ਰੋਟੀ ਖਾਧੀ ਸੀ ਹੁਣੇ ਮੈਂ ਕਿਹਾ ਚੱਲ ਭੈਣ ਜੀ ਹੁਣੇ ਹਾਂਜੀ ਭੈਣ ਜੀ ਖਾ ਲਈ ਮੈਂ ਕਿਹਾ ਚੱਲ ਭੈਣ ਜੀ ਨੂੰ ਯਾਦ ਕਰਾਂ ਬੜਾ ਟਾਈਮ ਹੋ ਗਿਆ ਭੈਣ ਜੀ ਦਾ ਫੋਨ ਨੀ ਆਇਆ ਭੈਣ ਜੀ ਅਸੀਂ ਪਨੀਰ ਦੀ
ਇਹ ਤੇ ਗੱਲ ਹੈਗੀ
ਹਾਂਜੀ ਭੈਣ ਜੀ ਹੋਰ ਭੈਣ ਜੀ ਬੱਚੇ ਠੀਕ ਨੇ ਤੁਹਾਡੇ ਬਹੁਤ ਵਧੀਆ ਸੀ।
ਸਭ ਵਧੀਆ ਸਭ ਵਧੀਆ
ਤੇ ਅ ਤੇ ਭੈਣ ਜੀ ਮੈਂ ਤੁਹਾਨੂੰ ਕੁਛ ਰਹੀ ਸੀ। ਉੱਥੇ ਮੌਸਮ ਤਿਆਰ ਤਾਂ ਭੈਣ ਜੀ ਤੜਕਾ ਲਗਾ ਕੇ ਉਹਦੇ ਵਿੱਚ ਪਨੀਰ ਪਾਈ ਦਾ ਪਿਆਜ ਟਮਾਟਰ ਦਾ ਤੜਕਾ ਲਗਾ ਕੇ ਨਾ ਹਾਂਜੀ ਹਾਂਜੀ ਬਸ ਉਹਦੇ ਚ ਪਨੀਰ ਪਾ ਦੇਦਾ ਹਾਂ ਜ ਉਹ ਵੀ ਬੱਚੇ ਖੁਸ਼ ਹੋ ਕੇ ਖਾਂਦੇ ਨੇ
ਇਹ ਤੇ ਚੱਲ ਬੱਚੇ ਖੁਸ਼ ਹੋ ਕੇ ਖਾਣੇ ਚਾਹੀਦੇ ਨੇ ਬਸ
ਹਾਂਜੀ ਭੈਣਜੀ ਹਾਂਜੀ ਤੇ ਮੈਂ ਕਹਿ ਰਹੀ ਸੀ ਉੱਥੇ ਮੌਸਮ ਕਿਵੇਂ ਭੈਣ ਜੀ।
ਇੱਥੇ ਮੌਸਮ ਤੇ ਬਹੁਤ ਵਧੀਆ ਹੋ ਰਿਹਾ ਇੰਨੇ ਦਿਨ ਤੋਂ ਬਰਸਾਤ ਹੁੰਦੀ ਪਈ ਸੀ। ਅੱਜ ਰੁਕੀ ਏ ਫੇਰ ਤੇ ਅੱਜ ਤੇ ਬੜੀ ਠੰਡੀ ਹਵਾ ਚੱਲਦੀ ਪਈ
ਅੱਛਾ ਅੱਛਾ ਭੈਣ ਜੀ ਇੱਥੇ ਵੀ ਬਹੁਤ ਬਰਸਾਤ ਹੋਈਏ ਦੋ ਦਿਨ ਲਗਾਤਾਰ ਹੋਈਏ ਤੇ ਹੁਣ ਸ਼ਾਮੀ ਕਿ ਹਾਂਜੀ ਅਤੇ ਸ਼ਾਮੀ ਕਿੱਥੇ ਜਾ ਕੇ ਥੋੜਾ ਚਾਰ ਸਾਢੇ ਚਾਰ ਵਜੇ ਰੁਕੀਏ ਇੱਥੇ ਵੀ ਮੌਸਮ ਬਹੁਤ ਵਧੀਆ ਹੋ ਰਿਹਾ ਹਾਂਜੀ ਬਹੁਤ ਸੋਹਣੀ ਹਵਾ ਚੱਲ ਰਹੀ ਹਾਂਜੀ
ਗਰਮੀ ਵਿੱਚ ਕਦੀ ਐਡੀ ਧੁੱਪ ਪੈਦੀ ਤੇ ਕਦੀ ਐਡੀ ਬਰਸਾਤ ਹੁੰਦੀ ਤੇ ਕੀ ਕਰੀਏ ਨਾ ਬੰਦਾ ਬਾਹਰ ਨਿਕਲਣ ਜੋਗਾ
ਨਾ ਭੈਣ ਜੀ ਹਾਂਜੀ ਮਾਰਕੀਟ ਜਾਣਾ ਸੀ ਤੇ ਉਹ ਬਸ ਫਿਰ ਓਨਲਾਈਨ ਹੀ ਸ਼ੋਪਿੰਗ ਕਰ ਲਈ ਮੈਂ
ਇਹ ਤੇ ਗੱਲ ਹੈਗੀ ਆ ਅੱਜ ਕੱਲ ਤੇ ਸਾਰਾ ਔਨਲਾਈਨ ਦਾ ਜ਼ਮਾਨਾ ਹੈਗਾ
ਹਾਂਜੀ ਭੈਣ ਜੀ ਸਾਰਾ ਸਮਾਨ ਫਿਰ ਮੈਂ ਓਨਲਾਈਨ ਮੰਗਵਾ ਲਿਆ ਵਧੀਆ ਆ ਗਿਆ ਭੈਣ ਜੀ ਹਾਂਜੀ ਵਧੀਆ ਆ ਗਿਆ ਸਮਾਨ ਹੋਰ ਭੈਣ ਜੀ ਤੁਸੀਂ ਕਰਦੇ ਹੋ ਔਨਲਾਈਨ ਹਾਂਜੀ ਭੈਣ ਜੀ ਓਨਲਾਈਨ ਕਰਦੇ ਹੋ ਤੁਸੀਂ ਸ਼ੋਪਿੰਗ ਭੈਣ ਜੀ ਅੱਛਾ ਭੈਣ, ਠੀਕ ਨਿਕਲਦਾ ਸਮਾਨ ਤੁਹਾਡਾ?
ਹਾਂ, ਸਭ ਵਧੀਆ ਨਿਕਲਦਾ ਕਦੇ- ਕਦੇ ਹੋ ਜਾਂਦੈ
ਹਾਂ ਭੈਣ ਜੀ, ਮੈਂ ਤੇ ਦੋ ਵਾਰ ਮੰਗਵਾਆ ਵੇ, ਤੇ ਡਿਫੈਕਟ ਨਿਕਲਿਆ ਤੇ ਭੈਣ ਜੀ ਵਾਪ ਪਸ ਵੀ ਕੋਈ ਨੀ ਲੈਣ ਆਏ ਔ ਤੇ
ਕੀ ਮੰਗਾਇਆ ਸੀ ਤੁਸੀਂ, ਕਿੱਥੋਂ ਮੰਗਾਇਆ?
ਇੱਕ ਵਾਰੀ ਸੂਟ ਮੰਗਾਇਆ ਸੀ, ਫਲਿਪਕਾਰਟ ਤੋਂ ਹਾਂਜੀ ਭੈਣ ਜੀ, ਉਹ ਡਿਫੈਕਟ ਨਿਕਲਿਆ ਤੇ ਉਹ ਵਾਪਸ ਕੋਈ ਨੀ ਲੈਣ ਆਏ ਸਾਡੀ ਪੇਮੈਂਟ ਦੀ ਵਾਪਸ ਕੋਈ ਨੀ ਆਈ ਇੱਕ ਵਾਰੀ ਇੱਕ ਡਰੈਸ ਮੰਗਾਈ ਭੈਣ ਜੀ ਤੇ ਓ ਵੀ ਕਹਿੰਦੇ ਜੀ, ਉਸ ਤੇ ਟੈਗ ਨਹੀਂ ਲੱਗਿਆ ਹੋਇਆ।
ਹੈ ਤੇ ਗ਼ਲਤ ਗੱਲ ਹੈਗੀ ਏ।
ਹਾਂ ਜਦੋਂ ਆਈ ਸੀ ਤਾਂ ਵੀ ਟੈਗ ਨੀ ਲੱਗਿਆ ਹੋਇਆ ਸੀ, ਤੇ ਜਦੋਂ ਅਸੀਂ ਵਾਪਸ ਭੇਜਣ ਲੱਗੇ ਤਾਂ ਵੀ ਟੈਗ ਨੀ ਲੱਗਿਆ ਹੋਇਆ ਸੀ। ਤੇ ਉਹ ਕਹਿੰਦੇ ਜੀ ਇਸਪੇ, ਐਦੇ ਵਿੱਚ ਟੈਗ ਨੀ ਲੱਗਿਆ ਹੋਇਆ। ਤੇ ਉਹ ਵੀ ਭੈਣ ਜੀ ਫਿਰ ਵਾਪਿਸ ਨਹੀਂ ਲੈ ਕੇ ਗਏ, ਉਹਦੀ ਵੀ ਸਾਡੀ ਪੇਮੈਂਟ ਨੀ ਆਈ ਭੈਣ ਜੀ।
ਤੇ ਤੁਸੀਂ ਮੈਨੂੰ ਦੱਸਿਆ ਕਰੋ, ਮੈਂ ਤੁਹਾਡਾ ਕਰ ਦੇਆਂ ਕਰਾਂਗੀ। ਮੈਨੂੰ ਫੋਨ ਕਰਦਿਆਂ ਕਰੋ ਜਦੋਂ ਮਰਜੀ ਤੁਸੀਂ।
ਠੀਕ ਏ ਭੈਣ ਜੀ, ਹੁਣ ਮੈਂ ਤੁਹਾਨੂੰ ਹੀ ਫੋਨ ਕਰਾਂਗੀ ਭੈਣ ਜੀ। ਤੇ ਤੁਸੀਂ ਕਿਵੇਂ ਕਰਾਂਦੇ ਹੋ ਭੈਣ ਜੀ?
ਮੈਂ ਓਨਲਾਈਨ ਵਾਲਾ ਜਾਣਦੀ ਹੈਗੀ ਹਾਂ ਮੈਂ ਕੰਮ ਕਰਦੀ ਆ ਔਨਲਾਈਨ ਵਾਲਾ ਤੇ ਮੈਂ ਕਰ ਲੈਂਦੀ ਹਾਂ
ਅੱਛਾ ਭੈਣ ਜੀ ਅੱਛਾ ਚਲੋ ਹੁਣ ਮੈਂ ਤੁਹਾਨੂੰ ਵੀ ਕਿਆ ਕਰਾਂਗੀ ਐਸ ਕਰਕੇ ਨਾ ਭੈਣ ਜੀ ਮੈਨ ਨਾ ਔਨਲਾਈਨ ਵਿਸ਼ਵਾਸ ਨੀਂ ਐ। ਐਸ ਕਰਕੇ ਫੇਰ ਆਪ ਹੀ ਜਾਈਦੈ ਤੇ ਸਮਾਨ ਲੈ ਆਈਦੈ। ਹੁਣ ਇੰਨੀ ਬਰਸਾਤ ਹੋ ਰਹੀ ਸੀ। ਇਸ ਕਰਕੇ ਫਿਰ ਜਾਣ ਨੀ ਹੋਇਆ ਤੇ ਫਿਰ ਮੈਂ ਓਨਲਾਈਨ ਹੀ ਮੰਗਾ ਲਿਆ। ਹੁਣ ਤੇ ਮੈਂ ਬ੍ਲਿੰਕ ਇੱਟ ਤੋਂ ਮੰਗਾਇਆ ਸੀ ਭੈਣ ਜੀ ਸਮਾਨ। ਹੁਣ ਤੇ ਸਮਾਦ ਬਹੁਤ ਵਧੀਆ ਆਇਆ ਵੇ, ਹਾਂਜੀ।
ਬਲਿੰਕ ਇੱਟ, ਇਹ ਖਾਣ- ਪੀਣ ਵਾਲੀਆਂ ਤੇ ਚੰਗੀਆਂ ਹੁੰਦੀਆਂ ਨੇ, ਇਹ ਜਿਹੜੀ ਕੱਪੜਿਆਂ ਦੀਆਂ ਹੁੰਦੀਆਂ ਨੇ ਨਾ ਇਹ ਤੇ ਸਭ ਤੋਂ ਵਧੀਆ ਮਿੰਤਰਾ ਤੇ ਸਵਾਨਾ ਹੈਗੀਆ ਨੇ। ਇਹ ਫਲਿਪਕਾਰਟ, ਮੀਸ਼ੋ ਇਹ ਬੇਕਾਰ ਹੈਗਿਆਂ ਨੇ।
ਮਿੰਤਰਾ ਤੋਂ ਮੰਗਾਈ ਦੀ, ਉੱਥੇ ਕਦੀ ਫਰੋਡ ਨੀ ਹੋਇਆ। ਜੋ ਚੀਜ਼ ਦਿਖਾਂਦੇ ਨੇ, ਓਈ -ਓਈ ਹੁੰਦੀ ਏ ਚੀਜ਼। ਹਾਂਜੀ ਭੈਣ ਜੀ, ਬਿਲਕੁਲ- ਬਿਲਕੁਲ। ਹੋਰ ਭੈਣ ਜੀ, ਤੁਸੀਂ ਸੁਣਾਓ।
ਕੀ, ਵਧੀਆ-ਵਧੀਆ, ਸਭ ਵਧੀਆ।
ਜੀ
ਮੈਂ ਤੇ ਬਾਹਰ ਆਈ ਹੋਈ ਸੀ ਰਹਿਣ, ਕੰਮ ਤੇ ਚੱਕਰ ਚ ਔ।
ਅੱਛਾ-ਅੱਛਾ।
ਉੱਥੇ ਹੀ ਮਿਲਿਆ ਸੀ ਖਾਣਾ। ਦਾਲ, ਚਾਵਲ ਤੇ ਨਾਲ ਭਿੰਡੀ ਹੈਗੀ ਸੀ। ਰੋਜ਼ ਦਾਲ-ਚਾਵਲ। ਹਾਂ, ਵੈਸੇ ਤੇ ਵਧੀਆ ਮਿਲਦੈ। ਕੋਈ ਸੁੱਕੀ ਸਬਜ਼ੀ ਹੋਵੇ ਤੇ ਨਾਲ ਉਹਦੇ ਉਹ ਬਣਾ ਦਿੰਦੇ ਨੇ, ਦਾਲ। ਕਦੀ-ਕਦੀ ਦਾਲ ਖਾਣ ਦਾ ਵੀ ਨਹੀਂ ਮਨ ਕਰਦਾ।
ਫੂਡ ਵੀ ਮਿਲਦਾ ਭੈਣ ਜੀ।
ਫਾਸਟ ਫੂਡ ਤੇ ਨਹੀਂ ਮਿਲਦਾ। ਜਿਵੇਂ ਕਦੀ-ਕਦੀ, ਜਿਵੇਂ ਸੰਡੇ ਹੋ ਗਿਆ। ਉਨ ਉਹ ਦਿਨ ਬ੍ਰੈਡ ਰੋਲ, ਬ੍ਰੈਡ ਪਕੌੜੇ ਮਿਲ ਗਏ, ਯਾ
ਅੱਛਾ- ਅੱਛਾ, ਵੈਸੇ ਜੰਕ ਫੂਡ ਨਹੀਂ ਮਿਲਦਾ।
ਨਾ-ਨਾ, ਇੰਝ ਨਹੀਂ। ਕਿਵੇਂ ਡੋਸਾ ਮਿਲ ਜਾਂਦੈ, ਹਰ ਹਫ਼ਤੇ ਅਗਲੇ ਹਫ਼ਤੇ, ਯਾ ਤੇ ਡੋਸਾ ਮਿਲ ਜੇਗਾ ਯਾ ਤੇ ਉਹ ਮਿਲ ਜਾਣਗਿਆਂ, ਇਡਲੀਆਂ।
ਅੱਛਾ-ਅੱਛਾ, ਚਲੋ ਭੈਂਜੀ ਐ ਵੀ ਠੀਕ ਏ। ਹੋਰ ਏਹੀ ਠੀਕ ਹੈ। ਕਿੰਨੇ ਟਾਈਮ ਆਸਤੇ ਬਾਹਰ ਆਇ ਓ ਭੈਂਜੀ?
ਬਸ ਥੋੜੇ ਦਿਨ, ਡੇਢ ਮਹੀਨੇ ਵਾਸਤੀ ਆਈਆਂ। ਥੋੜਾ ਜਿਹਾ ਟਾਈਮ ਰਹਿ ਗਿਆ, ਇਸ ਮਹੀਨੇ ਚੱਲ ਜਾਣਾ ਘਰ। ਹਾਂਜੀ
ਅੱਛਾ ਅੱਛਾ ਫੇਰ ਇਸ ਤੋਂ ਬਾਅਦ ਭੈਣ ਜੀ ਨੌਕਰੀ
ਹਾਂ ਨੌਕਰੀ ਕਰਾਂਗੀ ਹਲੇੇ ਥੋੜੇ ਟਾਈਮ ਬਾਅਦ ਜਿਵੇਂ ਮੇਰੇ ਇਹ ਇੱਕ ਸਾਲ ਰਹਿ ਗਏ ਨਾ ਤੇ ਹਲੇ ਪੜ੍ਹਦੀ ਪਈ ਆ ਤੇ ਦੋ ਤੇ ਦੋ ਵਾਰੀ ਹੁਣ ਪੇਪਰ ਹੋਣਗੇ ਪਿੱਛੇ ਤਿੰਨ ਚਾਰ ਮਹੀਨੇ ਬਾਅਦ ਲੱਗ ਜੇ ਕਾਲਜ
ਅੱਛਾ ਅੱਛਾ ਅੱਛਾ ਭੈਣ ਜੀ ਤੇ ਤੁਸੀਂ ਫਾਸਟ ਫੂਡ ਜੰਕ ਫੂਡ ਖਾਂਦੇ ਹੋ ਸਭ ਭੈਣ ਜੀ
ਨਾ ਨਾ ਮੈਂ ਤੇ ਬਹੁਤ ਘੱਟ ਖਾਂਦੀ ਹਾਂ ਮੈਨੂੰ ਨੀ ਚੰਗੇ ਲੱਗਦੇ
ਹਾਂ ਭੈਣ ਜ ਖਾਣਾ ਵੀ ਨੀ ਚਾਹੀਦਾ ਸਰੀਰ ਖ਼ਰਾਬ ਕਰਦਾ ਜੇ ਹਾਂਜੀ ਹਾਂਜੀ
ਤੇ ਬੜੇ ਲੋਕਾਂ ਨਾਲ ਖ਼ਰਾਬ ਕਰ ਦਿੱਤਾ ਨੇ
ਹਾਂਜੀ ਭੈਣ ਜੀ ਕਈ ਮੋਮੋਸ ਤੇ ਰੋਜ਼ ਹੀ ਗੰਦੇ ਨੇ ਭੈਣ ਜੀ ਬਹੁਤ ਜਿਆਦਾ ਗੰਦੇ ਮੋਮੋਸ ਔਰ ਚੋਮਿਨ
ਹਾਂਜੀ ਮੈਨੂੰ ਤੇ ਇਹ ਸਾਬ ਨਾ ਘਰ ਬਣਾ ਕੇ ਚੰਗਾ ਲੱਗਦਾ ਆ ਤੁਸੀਂ ਕਿਸੇ ਦਿਨ ਮੇਰੇ ਘਰ ਆ ਮੈਂ ਚੌਮਿਨ ਬੜੀ ਸਵਾਦ ਬਣਾਉਦੀ
ਅੱਛਾ ਭੈਣ ਜੀ ਨਹੀਂ ਅਸੀਂ ਤੇ ਮੈਦਾ ਖਾਣਾ ਹੀ ਛੋੜਤਾ ਭੈਣ ਜੀ ਅਸੀਂ ਤੇ ਮੈਦਾ ਖਾਣੇ ਚ ਹਾਂਜੀ ਭੈਣ ਜੀ ਘਰ ਦਾ ਬਣਾਈ ਦਾ ਸੂਜੀ ਦਾ ਬਣਾ ਲਈਏ ਬੇਸਨ ਦਾ ਬਣਾ ਲਈਏ। ਭੈਣ ਜੀ, ਮੈਦਾ ਤੇ ਸਰੀਰ ਨੂੰ ਬਹੁਤ ਖ਼ਰਾਬ ਕਰਦਾ। ਮੈਨ ਤੇ ਬਹੁਤ ਹੀ ਜਿਆਦਾ ਖ਼ਰਾਬ ਕਰਨ ਲੱਗ ਗਿਆ ਭੈਣ ਜੀ। ਕੋਂਸਟੀਪੇਸ਼ਨ ਦੀ ਦਿੱਕਤ ਰਹਿਣ ਲੱਗ ਗੀ ਏ। ਗੋਲੀ ਬਗੈਰ ਮੈਨੂੰ ਪੋਟੀ ਨੀ ਆਂਦੀ ਤੇ ਬਸ ਫਿਰ ਇਸ ਕਰਕੇ ਹੁਣ ਮੈਦਾ ਤੇ ਬਿਲਕੁਲ ਬੰਦ ਕਰ ਦੇਈ ਦਾ ਭੈਣ ਜੀ ਹੁਣ।
ਐ ਤੇ ਚੰਗੀ ਗੱਲ ਕੀਤੀ। ਵੈਸੇ ਵੀ ਖਾਣਾ ਨੀ ਚਾਹੀਦਾ, ਜਿੰਨਾ ਘਰ ਦਾ ਖਾਓ ਉਹਨਾਂ ਬੰਦਾ ਸਵਸਥ ਤੇ ਠੀਕ ਤੰਦਰੁਸਤ ਰਹਿੰਦਾ
ਹਾਂਜੀ ਹੁਣ ਤਾਂ ਅਸੀਂ ਘਰ ਹੀ ਬਣਾ ਲਈਦਾ ਭੈਣ ਜੀ ਸਭ ਕੁਛ
ਵਧੀਆ ਹੋਰ ਬੱਚੇ ਠੀਕ ਨੇ ਕੀ ਕਰਦੇ ਪਏ ਨੇ
ਭੈਣ ਜੀ ਬਸ ਭੈਣ ਜੀ ਸੌ ਦਾ ਹੁਣ ਸਭ ਸੋ ਗਏ ਨੇ ਨਹੀਂ ਭੈਣ ਜੀ ਕੱਲ ਛੁੱਟੀ ਹੈ। ਕੱਲ ਛੁੱਟੀ ਹੈ ਸਾਡੇ ਇੱਥੇ ਨਾ ਬਸ ਕਿੱਥੇ ਨੀ ਭੈਣ ਜੀ ਸਾਡੇ ਇਥੇ ਤੀਜੇ ਸ਼ਨੀਵਾਰ ਸਕੂਲ ਬੁਲਾਉਂਦੇ ਨੇ ਪਹਿਲਾ ਦੂਜਾ ਚੌਥਾ ਸ਼ਨੀਵਾਰ ਛੁੱਟੀ ਹੁੰਦੀ ਹੈ।
ਇਹ ਤੇ ਬੜੀ ਚੰਗੀ ਗੱਲ ਹੈ ਗਈ ਮੈਂ ਤੇ ਪਹਿਲੀ ਵਾਰ ਸੁਣ ਰਹੀ ਹਾਂ ਸਕੂਲਾਂ ਵਿੱਚ ਵੀ ਇੰਝ ਹੋਣ ਲੱਗ ਗਿਆ
ਹਾਂਜੀ ਹਾਂਜੀ ਸਿਰਫ ਤੀਜਾ ਸ਼ਨੀਵਾਰ ਸਕੂਲ ਜਾਂਦੇ ਨੇ ਉਹ ਵੀ ਤੀਜੇ ਸ਼ਨੀਵਾਰ ਕੋਈ ਨਾ ਕੋਈ ਐਕਟੀਵਿਟੀ ਕਰਾਉਂਦੇ ਨੇ ਪਰਮ ਜੀ ਹਾਂ ਹਾਂਜੀ ਹਾਂਜੀ ਹਾਂਜੀ ਗੇਮਾਂ ਖਿਡਾਣਗੇ ਹਾਂਜੀ ਹਾਂਜੀ ਗੇਮਾਂ ਖਿਡਾਉਣ ਜਾਂ ਬੱਚਿਆਂ ਦੇ ਅੰਦਰ ਕੋਈ ਟੈਲੈਂਟ ਹੈਗਾ ਉਹ ਆ ਕੇ ਕਰੋ ਪੜ੍ਹਾਈ ਪੂਰੀ ਕੁਛ ਨਹੀਂ ਆਉਂਦੀ ਭੈਣ ਜੀ ਹਾਂਜੀ ਹਾਂਜੀ
ਹੋਣਾ ਚਾਹੀਦਾ ਵੈਸੇ ਬੱਚਿਆਂ ਦਾ ਇੱਕ ਦਿਨ ਜਿਵੇਂ ਖੇਡਣ ਦਾ ਰੋਜ਼ ਤੇ ਚਲੋ ਪੜ ਦੇ ਹੈਗੇ ਨੇ
ਹਾਂਜੀ ਭੈਣ ਜੀ ਹਾਂਜੀ ਅਸੀਂ ਤੇ ਵੈਸੇ ਵੀ ਬੱਚਿਆਂ ਨੂੰ ਫੁੱਟਬਾਲ ਅਕੈਡਮੀ ਚ ਪਾਇਆ ਹੋਇਆ ਰੋਜ਼ ਖੇਡਣ ਜਾਂਦੇ ਨੇ ਹਾਂਜੀ ਭੈਣ ਜੀ ਡੇਢ ਦੋ ਘੰਟੇ ਜਾਂਦੇ ਨੇ ਖੇਡਣ ਖੇਡ ਆਣਗੇ
ਚਲੋ ਤੁਹਾਡਾ ਵੀ ਥੋੜਾ ਮਨ ਲੱਗ ਜਾਂਦਾ ਉਹ ਬਾਹਰ ਜਾਂਦੇ ਨੇ ਤੁਸੀਂ ਆਰਾਮ ਨਾਲ ਬਹਿ ਜਾਂਦੇ ਹੋ
ਨਾ ਭੈਣ ਜੀ ਇਸ ਤੇ ਸੈਰ ਤੇ ਚਲੇ ਜਾਈਦਾ ਯੋਗਾ ਕਰ ਲਈ ਹੈ। ਹੋ ਸਰ ਹਾਂਜੀ ਤੇਰਸ ਵਧੀਆ ਵੇ ਤੇ ਭੈਣ ਜੀ ਮੈਂ ਨਹੀਂ ਭੈਣ ਜੀ ਨਹੀਂ ਬੱਚਿਆਂ ਨੂੰ ਨਹੀਂ ਮਾੜੀ ਜਾ ਜ਼ਿਆਦਾ ਤੰਗ ਕਰਦੇ ਨੇ ਫਿਰ ਥੋੜਾ ਡਾਂਟ ਦੇਈਦਾ ਮਾਰੀ ਦਾ ਨੀ ਪੈਰ ਤੇ ਮਾਰਨਾ ਵੀ ਨੀ ਚਾਹੀਦਾ ਭੈਣ ਜੀ
ਹਾਂਜੀ ਉਹ ਤੇ ਬਿਲਕੁਲ ਸਹੀ ਗੱਲ ਹੈਗੀ
ਹਾਂਜੀ ਭੈਣ ਜੀ ਹੋਰ ਸੁਣਾਓ ਭੈਣ ਜੀ ਤੁਸੀਂ।
ਤੁ ਤੁਸੀਂ ਕੀ ਕਹਿ ਰਹੇ ਸੀ ਹਲੇੇ।
ਮੈਂ ਕਹਿ ਰਹੀ ਸੀਗੀ ਭੈਣ ਜੀ। ਕਿ ਜਦੋਂ ਮੈਂ ਪਨੀਰ ਦੀ ਭੁਰਜੀ ਬਣਾ ਰਹੀ ਸੀ ਨਾ ਤੇ ਤੁਹਾਨੂੰ ਮੈਂ ਬੜਾ ਹੀ ਯਾਦ ਕਰ ਰਹੀ ਸੀ। ਉਹ ਤੁਸੀਂ ਕਹਿੰਦੇ ਹੋ ਨਾ। ਉਹ ਭੈਣ ਤੁਸੀਂ ਮੈਂ ਸੁਣਿਆ ਵੀ ਤੁਸੀਂ ਭੁਰਜੀ ਬੜੀ ਸੁਵਾਦ ਬਣਾਉਂਦੇ ਹੋ। ਤੇ ਫਿਰ ਮੈਂ ਤੁਹਾਨੂੰ ਯਾਦ ਕਰ ਰਹੀ ਸੀ। ਕੀ ਭੈਣ ਜੀ ਹਾਂਜੀ ਹਾਂਜੀ ਭੈਣ ਜੀ। ਟਾਈਮ ਹੈਗਾ ਚੱਲ ਭੈਣ ਜੀ ਨੂੰ ਯਾਦ ਕਰਲ ਭੈਣ ਜੀ ਵੀ ਪਨੀਰ ਦੀ ਭੂਜੀ ਬੜੀ ਸਵਾਦ ਬਣਾਉਂਦੀ। ਹਾਂਜੀ ਤੇ ਭੈਣ ਜੀ, ਤੁਸੀਂ ਹੋਰ ਕਿਹੜੀ ਸਬਜ਼ੀਆਂ ਬਣਾ ਲੈਂਦੇ ਹੋ। ਕੋਈ ਨਵੀਂ ਜਿਹੀ, ਸਬਜ਼ੀ ਦੱਸੋ ਨਾ ਮੈਨੂੰ ਵੀ।
ਮੈਂ ਚੀਜ਼ ਚਿੱਲੀ ਬਣਾ ਲੈਂਦੀ ਹਾਂ, ਘਰ ਵਿੱਚ।
ਉਹ ਕਿਵੈ ਬਣਾਂਦੇ ਹੋ, ਭੈਣਜੀ।
ਤੇ ਉਹ ਜਿਵੇਂ ਪਹਿਲੇ ਕੀ ਨਾਮ ਐ, ਪਨੀਰ ਨੂੰ ਪੀ ਸੀ ਸੀ, ਉਹ ਛੋਟੇ ਛੋਟੇ ਟੁਕੜਿਆਂ ਇੰਚ, ਕੱਟ ਲਿੱਤਾ ਉਹਦੇ ਬਾਅਦ ਉਹਨੂੰ ਤੜਕਾ ਲਗਾ ਲਿੱਤਾ, ਸ਼ਿਮਲਾ ਮਿਰਚ ਨੂੰ ਛੋਟਾ ਛੋਟਾ ਕੱਟ ਲਿੱਤਾ ਉਸ ਤੋਂ ਬਾਅਦ ਇੱਕ, ਜਿਵੇਂ ਪਿਆਜ ਟਮਾਟਰ ਅਦਰਕ ਲਸਣ ਐ, ਸਾਰਿਆਂ ਦਾ ਉਹ ਪੀਸ ਕੇ, ਕੁੱਟ ਕੇ ਇਹਨਾਂ ਨੂੰ ਫਿਰ ਏਦਾਂ ਤੜਕਾ ਲਗਾ ਲਿੱਤਾ, ਤੇ ਜਿਹੜੇ ਉਹ ਮਸਾਲੇ ਮਸੂਲੇ ਪਾਉਂਦੇ, ਜਿਵੇਂ ਨਮਕ ਹੋ ਗਿਆ ਮਿਰਚ। ਹੋ ਗਏ, ਗਰਮ ਮਸਾਲੇ ਹੋ ਗਏ, ਐ ਸਬ ਪਾ ਕੇ
ਤੇ ਭੈਣਜੀ ਕੋਈ ਨਵੇਂ ਤਰੀਕੇ ਨਾਲ ਨੀ ਬਨਾਉਂਦੇ ਤੁਸੀਂ।
ਉਹਦੇ ਵਿੱਚ ਨਾ ਇੱਕ ਪੱਤਾ ਪਾ ਦੋ ਤੁਸੀਂ ਸਬਜ਼ੀਆਂ ਵਾਲਾ, ਉਹਦੇ ਵਿੱਚ ਸਬਜਿਆਂ ਐ ਸਵਾਦ ਲੱਗੇਗੀ ਨਾ, ਐਡੀ ਸਵਾਦ। ਤੁਸੀਂ ਹਮੇਸ਼ਾ ਦੁਬਾਰਾ ਦੁਬਾਰਾ ਬਣਾਇਆ ਕਰੋਗੇ, ਪੱਤੇ ਪਾ ਕੇ। ਹਾਂਜੀ, ਤੇ ਉਹਦੇ ਵਿੱਚ ਖੀਰਲੀ ਵਿੱਚ ਤੁਸੀਂ ਕਾਲੀ ਮਿਰਚ ਪਾਣਾ ਨਾ ਭੁੰਲਣਾ।
ਠੀਕ ਹੈ ਭੈਣ ਜੀ ਬਿਲਕੁਲ ਬਿਲਕੁਲ, ਤੇ ਹੋਰ ਭੈਣ ਜੀ ਮੈਂ ਕਿਹਾ
ਹਾਂ
ਆਇਆ ਜੇ, ਲਾਇਆ ਜੇ ਚੱਕਰ, ਬੱਚਿਆਂ ਨੂੰ ਵੀ ਲਿਆਇਆ ਜੇ।
ਹਾਂਜੀ ਹਾਂਜੀ, ਜ਼ਰੂਰ ਆਵਾਂਗੀ, ਤੁਸੀਂ ਵੀ ਆਣਾ।
ਚੀਰ ਰੋ ਗਿਆ, ਹਾਂ ਤੁਸੀਂ ਆਏ ਨੀ।
ਘੁੰਮਣ ਵੀ ਚੱਲਾਂਗੇ, ਕਿੱਥੇ ਇਕੱਠੇ।
ਠੀਕ ਹੈ ਭੈਣ ਜੀ ਆ ਜਾਣਾ, ਆ ਜਾਣਾ, ਪ੍ਰੋਗਰਾਮ ਬਣਾ ਲਾਂਗੇ।
ਕੱਪੜਿਆਂ ਵਿੱਚੋਂ, ਤੇ ਕੀ ਕੀ ਲੈਣਾ ਪਸੰਦ ਹੈਗਾ।
ਬਸ ਭੈਣ ਜੀ ਲੈ ਲਈ, ਜੋ ਪਸੰਦ ਆਵੇ ਲੈ ਲਈਦਾ ਭੈਣ ਜੀ।
ਅੱਛਾ, ਅੱਛਾ, ਅੱਛਾ ਤੇ ਤੁਹਾਨੂੰ ਕਾਂਟੇ ਚੰਗੇ ਲੱਗਦੇ ਨੇ। ਜਿਵੇਂ ਅੱਜ ਕਲ ਦੇ ਜਿਹੜੀ ਕੁੜੀਆਂ, ਅਸਥੈਟਿਕ ਅਸਥੈਟਿਕ ਕਹਿੰਦੀ ਏ।
ਨਹੀਂ ਭੈਣ ਜੀ, ਅਸੀਂ ਨੀ ਪਾਉਦੇ ਕਾਂਟੇ ਕੁੰਟੇ। ਅਸ ਸਿੰਪਲ ਪਾਈਦਾ ਹਾਂਜੀ।
ਅੱਜ ਕੱਲ ਨੀ ਜਿਵੇਂ ਕੁੜੀਆਂ ਪਾਉਂਦੀਆਂ ਨੇ, ਬੜੇ ਸੋਹਣੇ ਸੋਹਣੇ ਉਹ ਜਿਹੜਾ ਰੀਬਨ ਵਰਗਾ ਉਹ ਬਣਾ ਕੇ, ਉਹ ਤੇ ਬੜੇ ਸੋਹਣੇ ਲੱਗਦੇ ਨੇ, ਉਹ ਨੀ ਪਾਂਦੇ।
ਨਾ ਭੈਣ ਜੀ ਅਸੀਂ ਨੀ ਪਾਉਂਦੇ, ਚਲੋ ਭੈਣ ਜੀ ਮੈਂ ਤੁਹਾਨੂੰ ਫੇਰ ਕਰਨੀ ਆ ਫੋਨ। ਠੀਕ ਐ, ਕੋਈ ਆਇਆ, ਠੀਕ।